ਹੈਲੋ।
ਹੈਲੋ।
ਹੈਲੋ, ਸਸ ਰੀ ਕਾਲ ਜੀ।
ਹਾਂਜੀ, ਸਸ ਰੀ ਕਾਲ ਜੀ, ਹੋਰ। ਹਾਂਜੀ, ਠੀਕ ਏ।
ਹਾਂ, ਹੋਰ ਕੀ। ਹਾਂ ਬਸ ਵਧੀਆ, ਹੋਰ ਕੀ ਕਰਦੇ ਪੇ ਸੀਂ?
ਕੋਛ ਵੀ ਨੀ। ਮੈਂ ਨਾ, ਔਦਾ ਨਾਮ ਕੀ ਏ, ਮਸ਼ੀਨ ਲਈ ਸੀ, ਇੰਟਰਲੋਕ ਦੀ।
ਅੱਛਾ-ਅੱਛਾ।
ਇੰਟਰਲੋਕ ਦੀ, ਔਰ ਪੀਕੋ ਦੀ ਤੇ ਤੇ ਮੈਂ ਕਿਆ ਸੀ, ਤਆਨੂੰ ਕੈ ਦਵਾਂ, ਬਈ ਕਰਵਾਨੀ ਹੋਵੇ ਤੇ ਮੇਰੇ ਲੋਂ ਕਰਵਾ ਲਿਆ, ਕਰਨਾ ਤੁਸੀਂ।
ਹਾਂ-ਹਾਂ, ਬਿਲਕੁਲ। ਕੁਲ ਮੈਂ ਤੇ ਸਗੋਂ ਬਾਜ਼ਾਰੋਂ ਕਰਾਨੀ ਆਂ, ਕਿ ਸਾਡੇ ਹੈਗੇ ਨੀ ਕਿਥੇ ਤੇ ਕਰਾ ਲਾਂਗੀ ਮੈਂ, ਕਾਫੀ ਕੱਪੜੇ ਪਏ ਹੋਏ ਨੇ ਮੇਰੇ ਕੋਲ। ਹਾਂ, ਮੈਂ ਰੁਮਾਲਾ ਤੇ ਵੀ ਹਾਂ, ਰੁਮਾਲ, ਤੇ ਕਰਵਾਣੀ ਏ ਸੀ ਮੈਂ।
ਅੱਛਾ-ਅੱਛਾ।
ਹਾਂ।
ਠੀਕ ਏ, ਤੇ ਮੈਂ ਨਾ ਹੋਰਾਂ ਨੂੰ ਵੀ ਕੈ ਦਿੱਤਾ ਹੈ, ਤੇ ਤੁਸੀਂ ਵੀ ਕੈ ਦੇਣਾ, ਹੋਰ ਅਪਣੇ ਆਸ-ਪਾਸ ਹੋ
ਹਾਂ, ਮੈਂ ਕੈ ਦਾਂਗੀ ਮੈਂ ਸਾਰਿਆਂ ਨੂੰ, ਹਾਂ ਕੈ ਦਾਂਗੀ ਅਸੀਂ ਤੇ ਬਾਜ਼ਾਰੋਂ ਈ ਕਰਾ ਆਨੇ ਆਂ, ਕਿ ਚੱਲ ਹੈਗੀ ਨੀ, ਕਰ ਚਲੋ ਹੁਣ ਕਾਰ ਆ ਗਈਏ ਤੇ ਐ ਤੇ ਵਧੀਆ ਗੱਲ ਏ, ਨਵੀ ਲਿੱਤੀ ਏ?
ਹਾਂ, ਨਵੀਂ ਲਈ ਏ ਮੈਂ।
ਅੱਛਾ।
ਤੇ ਹਾਂ, ਐ ਨਾ, ਮੈਂ ਕਦੋਂ ਦੀ ਲੈਣ ਲੈਣ ਕਰਦੀ ਪੀ ਸੀ, ਤੇ ਐਦੇ ਐਦੇ ਨਾ ਧਾਗਾ ਬਈ ਔਖਾ ਪੈਂਦਾ ਐ, ਏਦੇ 'ਚ। ਤੇ ਹਾਂ ਏਦੇ 'ਚ ਨਾ, ਤੇੱਨ ਰੀਲਾਂ ਲੱਗਦੀਆਂ ਨੇ। ਇੰਟਰਲੋਕ ਦੀ ਮਸ਼ੀਨ ਤੇ, ਤੇ ਔ ਤੇੱਨ ਧਾਗੇ ਨਾ, ਏੱਕ ਅਲੱਗ ਜਗ੍ਹਾ ਤੋਂ ਆਣਾ ਏ ਅੰਦਰ। ਏਹ ਦੂਸਰਾ ਅਲੱਗ ਜਗ੍ਹਾ ਤੋਂ ਆੱਣਾ ਏ, ਏਕ ਉੱਪਰੋਂ ਆੱਣਾ ਏ। ਤੇ ਔ ਫੇਰ ਅੰਦਰੋਂ ਕਿਸ ਤਰ੍ਹਾਂ ਲੈ ਕੇ ਆੱਣਾ ਏ, ਔ ਬੜਾ ਮੁਸ਼ਕਲ ਏ। ਏਕ, ਜਿਸ ਤਰ੍ਹਾਂ ਏੱਕ ਦੋ ਦੋ ਕੁੰਡੀਆਂ ਬਣੀਆਂ ਹੋਈਆਂ ਨੇ। ਏਕ ਕਿਸੇ ਨੂੰ, ਧਾਗਾ ਪਿੱਛੋਂ ਪੈਣਾ ਏ, ਕਿਸੇ ਨੂੰ ਅੱ ਗੋਂ ਪੈਣਾ ਏ, ਤੇ ਐ ਬੜਾ ਮੁਸ਼ਕਲ ਕੰਮ ਏ।
ਅੱਛਾ, ਤੇ ਤੇ ਬੜਾ ਮੁਸ਼ਕਿਲ ਵਾਲਾ ਕੰਮ ਹੈਗਾ ਐ।
ਹਾਂ, ਤੇ ਐ ਨਾ, ਐਦੇ ਵਾਸਤੇ ਨਾ, ਐ ਪਲ ਕੱਕਰ ਦੀ ਜੋ ਜ਼ਰੂਰਤ ਪੈਂਦੀ ਏ, ਪਲੱਕਰ ਨਾਲ ਖਿੱਚੇਆ ਜਾਂਦਾ ਤਾਗਾ।
ਅੱਛਾ ਅੱਛਾ।
ਹਾਂ, ਤੇ ਔ ਫੇਰ ਨਾ, ਬ ਬਈ ਤਾਗਾ ਮੇਰੇ ਲੋ, ਤੇ ਪੈਂਦਾ ਵੀ ਨੀ ਸੀ, ਵੈਸੇ ਵੀ ਥੋੜ੍ਹੀ ਨਜ਼ਰ ਕਮਜ਼ੋਰ ਹੋਣ ਕਰਕੇ ਨਾ ਅੰਦਰੋਂ ਤਾਗਾ ਬੜੀ ਮੁਸ਼ਕਲ ਪੈਂਦਾ ਏ।
ਹਾਂ, ਫੇਰ ਏਨੀ ਜਗ੍ਹਾ ਧਾਗਾ ਪੈਣਾ, ਮੁਸ਼ਕਿਲ ਹੀ ਏ।
ਹਾਂ, ਤੇੱਨ ਤਾਗੇ ਨੇ ਕੋਈ ਨਈ ਮੇਰਾ ਬੇਟਾ ਨਾ, ਏ ਏਦੇ ਚ ਦੇਖ ਲੈਂਦਾ ਗੂਗਲ ਤੇ।
ਅੱਛਾ।
ਹਾਂ।
ਪਰ ਲੈਂਦਿਉ
ਹਾਂ ਫਿਰ ਉਹ ਦੇਖ ਕੇ ਨਾ ਤੇ ਫਿਰ ਉਹ ਪਾ ਲੈਂਦਾ ਏ। ਫੇਰ ਉਹ ਪਾ ਲੈਂਦਾ ਹੈ ਅਤੇ ਫੇਰ ਇਹ ਬਈ ਕਈ ਵਾਰੀ ਫੇਰ ਕੰਮ ਕਰਦਿਆਂ ਆਕਈ ਵਾਰੀ ਫੇਰ ਟੁੱਟ ਵੀ ਜਾਂਦਾ ਏ ਧਾਗਾ ਨਿਕ ਨਿਕਲ ਜਾਂਦਾ ਹੈ ਤੇ ਫਿਰ ਉਦੋਂ ਫੇਰ ਮੈਨੂੰ ਮੁਸ਼ਕਿਲ ਪੈ ਜਾਂਦੀ। ਕੀ ਉਹ ਬੇਟਾ ਘਰ ਨਹੀਂ ਹੁੰਦਾ।
ਹਾਂ ਹਾਂ ਹਾਂ।
ਤੇ ਉਹ ਫੇਰ ਮੈਨੂੰ ਫੇਰ ਮੁਸ਼ਕਲ ਪੈ ਜਾਂਦੀ ਹੈ।
ਹਾਂ ਉਹ ਤੇ ਹੈ ਹੀ ਹੇ ਫੇਰ ਚਲੋ ਇਹ ਵੀ ਸੁਖ ਹੀ ਹੈ ਮਸ਼ੀਨ ਦਾ ਵੀ।
ਹਾਂ ਹਾਂ। ਇਹ ਨਾ ਸਾਰੇ ਕਸਟਮਰ ਇੰਟਰਲੋਕ ਵਾਲੇ ਮੰਗਦੇ ਨੇ ਕੱਪੜੇ। ਹਾਂ ਹਾਂ ਉਹ ਫਿਰ ਫਿਨਿਸ਼ਿੰਗ ਜਰਾ ਰਹਿਂਦੀ ਹੈ ਨਾ ਅੰਦਰ।
ਹਾਂ ਮੈਂ ਵੀ ਸੋਚ ਰਹੀ ਸੀ ਮੇਰੇ ਵੀ ਕਾਫੀ ਸੂਟ ਹੈਗੇ ਨੇ ਧਾਗੇ ਵਾਗੇ ਨਿਕਲ ਆਏ ਨੇ ਸੂਟਾਂ ਦੇ ਤੇ ਮੈਂ ਸੋਚਿਆ। ਚਿਰੀ ਸੀ ਕਿ ਕਰਵਾ ਕੇ ਆਵਾਂਗੀ ਬੜੇ ਇਕੱਠੇ ਹੋ ਗਏ ਨੇ ਸੂਟ। ਤੇ ਚਲੋ ਹੁਣ ਮੈਂ ਤੁਹਾਡੇ ਕੋਲ ਹੀ ਆਜਾਂਗੀ ਕਰਵਾਨ।
ਹਾਂ ਹਾਂ ਆ ਜਾਨਾ।
ਹਾਂ, ਫੈਰ ਨਾ ਧਾਗੇ ਅਹ, ਸੂਟਾਂ ਚੋਂ ਨਿਕਲਦੇ ਹੋਏ ਭੈੜੇ ਲੱਗਦੇ ਨੇ। ਹਾਂ, ਹਾਂ ਬਵਾਂ ਜਿਵੇਂ ਅੰਬਰੇਲਾ ਵਾਲੀ ਜਿਹੜੀ ਬਾਹ ਵਾਂ ਹੁੰਦੀਆਂ ਹੈ, ਖੁੱਲੀ -ਖੁੱਲੀ ਉਹਦੇ ਵਿੱਚ ਦਿਖਦੇ ਨੇ ਤਾਂ
ਹਾਂ, ਹਾਂ ਉਹਦੇ ਚੋਂ ਵੀ ਦਿਖਦੇ ਨੇ।
ਹਾਂ, ਹਾਂ-ਹਾਂ
ਤੇ ਉਹ ਫੇਰ ਪੀਕੋ ਦੀ ਵੀ ਲਈ, ਉਹ ਪੀਕੋ ਨਾ ਕਈ ਵਾਰੀ ਉਹ ਵੋ ਵਾਲੇ ਪੋਂਚੇ ਮੰਗਦੇ ਨੇ ਨਾ। ਥੋੜ੍ਹੇ ਡਿਜ਼ਾਇਨ ਵਾਲੇ, ਪਲੇਨ ਸੂਟਾਂ ਤੇ
ਤੇ ਹੁੰਦੀ ਹੈ, ਨਾ।
ਹਾਂ, ਚੁੰਨੀ ਨੂੰ ਵੀ ਹੋਣੀ ਹੁੰਦੀ ਹੈ ਪਿਕੋ ਹਾਂ ਤੇ ਪੱਗਾਂ ਨੂੰ ਸਿਲਾਈ ਵੀ ਇਹਦੇ ਨਾਲ ਹੀ ਲੱਗਦੀ ਹੈ, ਪੀਕੋ ਵਾਲੀ ਮਸ਼ੀਨ ਨਾਲ ਨਾ।
ਅੱਛਾ- ਅੱਛਾ।
ਅ ਪੱਗ ਨੂੰ ਸਿਲਾਈ ਲਗਾਉਣੀ ਹੁੰਦੀ ਆ ਨਾ, ਵਿਚ ਜਿਹੜੀ ਤੇ ਉਹ ਅਜ ਦੇ ਨਾਲ ਹੀ ਲੱਗਦੀ ਹੈ। ਪੀਕੋ ਵਾਲੀ ਮਸ਼ੀਨ ਨਾਲ, ਲੱਗ ਤਾਂ ਦੂਸਰੀ ਮਸ਼ੀਨ ਨਾਲ ਵੀ ਜਾਂਦੀ ਏ।
ਹਾਂ, ਹਾਂ ਮੈਂ ਦੂਜੀ ਨਾਲ ਹੀ, ਆਪਣੀ ਵਾਲੀ ਨਾਲ ਹੀ ਲਗਾ ਲੈਂਦੀ ਹਾਂ। ਮੈਂ ਤੇ ਵੈਸੇ
ਹਾਂ, ਹਾਂ ਤੇ ਉਹ ਇਹ ਨਾ ਜਿਹੜੀ ਆਪ ਆਪਣੀ ਦ ਉਹ ਮਸ਼ੀਨ ਹੁੰਦੀ ਹੈ ਨਾ, ਉਹਦੇ ਨਾਲ ਸਾਨੂੰ ਦੋ ਸਿਲਾਈਆਂ ਲਗਾਉਣੀਆਂ ਪੈਂਦੀਆਂ ਨੇ। ਤੇ ਇਹ ਵਾਲੀ ਪੀਕੋ ਵਾਲੀ ਮਸ਼ੀਨ ਨਾਲ, ਇੱਕ ਹੀ ਸਿਲਾਈ ਲੱਗਦੀ। ਉਹ ਆਪੇ ਹੀ ਕਰੋਸ ਬਣ ਕੇ ਆ ਜਾਂਦੀ ਹੈ ਨਾ। ਦੋ ਸਿਲਾਈਆਂ ਵਕ
ਹਾਂ- ਹਾਂ, ਹਾਂ ਉਹ ਤੇ ਮੈਂ ਸਮਝ ਗਈ ਹਾਂ।
ਹਾਂ, ਤੇ ਫੇਰ ਆਪਣੇ ਘਰ ਦੀਆਂ ਹੀ ਪੱਗਾਂ ਬ ਬਥੇਰੀਆਂ ਹੋ ਜਾਂਦੀਆਂ ਬੇਟ।
ਹਾਂ ਬਥੇਰੀਆਂ ਹੋ ਜਾਂਦੀਆਂ ਪੱਗਾਂ, ਤੇ ਮੇਰੀ ਵੀ ਹਲੇ ਕਿੰਨੀ ਪਈਆਂ ਹੋਈਆਂ ਹੈਂ। ਸੀਨ ਲਾਉਣ ਵਾਲੀਆਂ ਬੇਟਾ ਕਹਿੰਦਾ ਹੈ, ਕਿ ਤੇ ਲਾ ਦੋ ਇਥੇ ਲਾ ਦੋ ਤੇ ਵੇਲ ਨੀ ਮਿਲਦਾ। ਐਵੇਂ
ਹਾਂ ਤੇ ਕੋਈ ਨਹੀਂ, ਤੁਸੀਂ ਮੈਨੂ ਦੇਣਾ। ਮੈਂ ਲਗਾ ਦਵਾਂਗੀ।
ਹਾਂ ਮੈਂ ਤੁਹਾਨੂੰ ਦੇਜਾਂਗੀ, ਸੂਟ ਵੀ ਦੇਜਗੀ, ਤੇ ਪੱਕਾ ਵੀ ਦੇਜਾਂਗੀ। ਕਰਦੇ ਨਾ, ਤੁਸੀਂ ਮੇਰੇ ਆਂ ਵੀ। ਵਧੀਆ, ਚਲੋ ਸੁੱਖ ਹੋ ਗਿਆ, ਬਾਜ਼ਾਰ ਨੀ ਜਾਣਾ ਪਏਗਾ ਹੁਣ।
ਹਾਂ। ਹੂਂ।
ਹੋਰ ਸੁਣਾਓ, ਕੀ ਕਰਦੇ ਪਏ ਸੀ?
ਹਾਂ, ਕੁਛ ਵੀ ਨਹੀਂ। ਬਸ, ਹੁਣੇ ਰੋਟੀ ਪਾਣੀ ਤੋਂ ਨਿਪਟ ਹਾਂ। ਤੇ, ਵਿਹਲੇ ਹੋ ਕੇ ਬੈਠੇ ਸੀ। ਅਤੇ, ਮੈਂ ਬਣਾਇਆ ਸੀ, ਬੈਂਗਣ ਦਾ ਪੜਥਾ ਬਣਾਇਆ ਸੀ।
ਅੱਛਾ ਹਾਂ, ਮੈਨੂੰ ਵੀ ਸਵਾਦ ਲੱਗਦਾ, ਬੈਂਗਣ ਦਾ ਪੜਥਾ।
ਹਮ।
ਹਮ, ਬੈਂਗਨ ਤੁਸੀਂ ਉਹ ਜਿਹੜੀ ਬੈਂਗਣ ਦੀ ਉੱਤੇ ਵਾਲੀ ਡੰਡੀ ਹੁੰਦੀ, ਉਹ ਪਾਉਂਦੇ ਹੋ।
ਹਾਂ, ਉਹ ਬੜੀ ਸਵਾਦ ਲੱਗਦੀ ਐ। ਉਹ ''ਮੈਂ ਸਪੈਸ਼ਲ ਆਪਣੇ ਵਾਸਤੇ ਪਾਂਦੀ ਆਂ, ਕੋਈ ਖਾਂਦਾ ਤੇ ਹੈ ਨਹੀਂ। ਭੜਥਾ ਸਾਰਾ ਖਤਮ ਹੋ ਜਾਂਦਾ ਏ ਉਹ, ਮੈਂ ਉਹ ਖਾਂਨੀ ਆ ਬਹਿਕੇ। ਬਸ ਰੁੱਖੀਆਂ ਹੀ, ਰੋਟੀ ਦੇ ਬਿਨਾਂ।
ਖਾਂਦੇ ਹੋਏ, ਹਾਂ।
ਹਾਂ
''ਮੈਂ ਤੇ ਆਪ ਜਿਵੇਂ ਅਹ ਘਟ ਹੀ ਬਣਦੀ ਏ ਸਾਡੀ ਸਬਜ਼ੀ, ਤੇ ਹੈ ਕਿਉਂ ਕਿ ਹੈ ਨੀ ਜਿਆਦਾ, ਖਾਣ ਵਾਲੇ
ਹੂੰ।
ਤੇ, ਮੈਂ ਹੀ ਦੋ-ਤਿੰਨ ਡੰਡੀਆਂ ''ਮੈਂ ਪਾ ਲੈਂਨੀ ਆਂ, ਖਾ ਲੈਂਨੀ ਆਂ ''ਮੈਂ ਤੇ।
ਹਾਂ, ਬੜੀ ਸਵਾਦ ਲੱਗਦੀ।
ਉਹਦਾ ਸਵਾਦ ਈ ਵੱਖਰਾ ਆਂਦਾ। ਪਤਾ ਨੀ, ਕਿਉਂ ਨੀ ਖਾਂਦੇ ਹੋਰ ਲੋਕ। ''ਮੈਂ ਹੋਰਾਂ ਨੂੰ ਵੀ ਪੁੱਛਿਆ ਕਈਆਂ ਨੂੰ ਕਿ, ਤੁਸੀਂ ਡੰਡੀ ਪਾਂਦੇ ਹੋ ਨਹੀਂ ਪਾ ਕਹਿੰਦੇ ਨਹੀਂ ਅਸੀਂ ਤੇ ਫੈਕ ਦਿੰਨੇ ਆ, ਮੈਂ ਕਿਹਾ ਮੈਂ ਤੇ ਪਾ ਲੈਂਨੀ ਆ।
ਪਾਂਦੀ ਆ ਜ਼ਰੂਰ, ਮੈਨੂੰ ਆਪ ਨੂੰ ਹੀ ਬੜੀ ਸਵਾਦ ਲੱਗਦੀ।
ਹਾਂ, ਵਧੀਆ ਲੱਗਦੀ ਏ, ਓ ਤੇ।
ਅਤੇ ਬ ਜੇ ਜਿਸ ਤਰ੍ਹਾਂ ਇਹਦੀ, ਇਹਦੀ ਇਹ ਵਾਰੀ ਖਾਂਦੇ ਆ ਡੰਡੀ, ਅਸੀਂ ਅਤੇ ਜਿਸ ਤਰ੍ਹਾਂ ਅੰਬ ਕੱਟ ਟੇ ਨੇ ਬੱਚੇ ਅੰਬ ਬੱਚੇ ਗਿਟਕ ਘੱਟ ਲੈਂਦੇ ਨੇ, ਤੇ ਉਹ ਫੇਰ ਸਾਰੀਆਂ ਗਿਟਕਾਂ ''ਮੈਂ ਆਪਣੇ ਵਾਸਤੇ ਰੱਖ ਲੈਂਨੀ ਆ, ਮੈਂ ਫਿਰ ਆਰਾਮ ਨਾਲ ਬਹਿਕੇ ਨਾ ਵਿਹਲੀ
ਅੱਛਾ। ਹਾਂ, ਹਾਂ ਹੱਥ ਗੰਦੇ ਹੋ ਜਾਂਦੇ ਨੇ ਨਾ ਗਿਟ ਖਾਣ ਨਾਲ, ਤਾਂ ਨਹੀਂ ਬੱਚੇ ਖਾਂਦੇ ਕਿਟਕ
ਹਾਂ, ਉਹ ਤਾ ਬਸ ਚਮਚ ਨਾਲ ਖਾਂਦੇ ਨੇ। ਸਾਈਡ ਵਾਲੇ ਪੀਸ ਦੋਨੋਂ ਉਤਾਰ ਕੇ, ਹਾਂ।
ਹੱਥ ਨੀ ਆਲਸ ਆਂਦਾ ਬੱਚਿਆਂ ਨੂੰ ਵੀ, ਹੱਥ ਧੋਂਦੇ ਹੋਏ।
ਹਾਂ ਸਹੀ ਗੱਲ ਏ, ਕਈ ਐਸੀਆਂ ਚੀਜ਼ਾਂ ਜਆਂ ਜਿਹੜੇ ਬੱਚੇ ਨਹੀਂ ਖਾਂਦੇ, ਗੋਭੀ 'ਚ ਟੰਡਲ ਪਾਓ ਉਹ ਨਹੀਂ ਖਾਂਦੇ।
ਹਾਂ, ਨਹੀਂ ਖਾਂਦੇ।
ਹਾਂ, ਤੇ ''ਮੈਂ ਉਹ ਟੰਡਲ ਨਾ ਮੋਟੇ-ਮੋਟੇ ਪਾ ਲੈਂਨੀ ਆ, ਤੇ ਉਹ ਵੀ ਮੈਂ ਆਪਣੇ ਆਸਤੇ ਅਲੱਗ ਰੱਖ ਰੱਖਨੀ ਆ ਫਿਰ।
ਅੱਛਾ-ਅੱਛਾ।
ਤੇ ਉਹ ਬੜੇ ਸਵਾਦ ਲੱਗਦੇ ਨੇ, ਗੋਭੀ ਦੇ ਟੰਡਲ।
ਹਾਂ ਉਹ ਤੇ, ਉਹਦੀ ਤੇ ''ਮੈਂ ਸਬਜ਼ੀ ਵੀ ਬਣਾ ਲੈਂਨੀ ਆ।
ਹਾਂ, ਅਲੱਗ ਤੋਂ ਬਣਾ ਲਓ ਚਾਏ, ਫਿਰ ਮੈਂ ਅਲੱਗ ਬਣਾਣ ਦਾ ਆਲਸ ਕਰ ਦਿੰਨੀ ਆ ਨਾ 'ਤੇ ਮੈਂ ਗੋਭੀ ਦੇ ਵਿੱਚ ਈ ਮੋਟੇ-ਮੋਟੇ ਕੱਟ ਕੇ ਪਾ ਦਿੰਨੀ ਆ।
ਅੱਛਾ, ਮੈਂ 'ਤੇ ਉਹਦੀ ਸਾਰ ਰੀ, ਅਹ ਗੋਭੀ ਦੇ ਥੱਲੇ ਵਾਲੇ ਜਿੰਨੇ ਵੀ ਨੇ ਅਲਗ ਤੋਂ ਸਬਜ਼ੀ ਬਣਾਂਨੀ ਆ ਉਹਦੀ ਤਰੀ ਵਾਲੀ ਬੜੀ ਸਵਾਦ ਸਬਜ਼ੀ ਬਣਦੀ ਐ।
ਅੱਛਾ! ਤਰੀ ਵਾਲੀ ਕਿਸ ਤਰ੍ਹਾਂ ਬਣਾਂਦੇ ਓ?
ਉਈ, ਅ ਉਵੇਂ ਈ ਜਿਵੇਂ ਤੜਕਾ ਲਾਈ ਦਾ ਹੁੰਦਾ ਉਵੇਂ ਈ। ਕੱਟ ਕੇ ਸਾਰੇ। ਥੱਲੇ ਵਾਲਾ ਹਿੱਸਾ ਨਾ ਸਾਰਾ ਕੱਟਕੇ, ਹਾਂ। ਪੀਸ-ਇਸ ਕੱਟ ਅ ਕੱਟਕੇ 'ਤੇ ਫੇਰ ਤੜਕਾ ਈ ਲਾਣਾ ਜਿਵੇਂ ਉਹ ਆਲੂ, ਵੜੀਆਂ ਵਾਲੀ ਨਈ, ਤਰੀ ਵਾਲੀ ਸਬਜ਼ੀ ਬਣਾਂਦੇ
ਹਾਂ-ਹਾਂ-ਹਾਂ
ਬਸ ਉਵੇਂ ਈ, ਬਹੁਤ ਸਵਾਦ ਬਣਦੀ ਇਹਦੀ ਸਬਜ਼ੀ ਤੇ
ਅੱਛਾ-ਅੱਛਾ।
ਹਾਂ-ਹਾਂ, ਤੁਸੀਂ ਨੀ ਬਣਾਇਆ ਕਦੀ?
ਨਾ ਮੈਂ ਨਾ ਵਿੱਚ ਈ, ਪਾ ਦਿੰਨੀ ਆ ਨਾ, ਸਬਜ਼ੀ ਦੇ ਮੋਟ ਤੇ ਕੱਟ-ਕੱਟ ਲੈਂਨੀ ਆ, 'ਤੇ ਫੇਰ ਉਹ ਮੈਂ ਆਪਣੇ ਉਹ ਬੱਚੇ ਤੇ ਖਾਂਦੇ ਨਈ, ਮੈਂ ਅਲੱਗ ਕੱਢ ਲੈਂਨੀ ਆ ਆਪਣੀ ਉਹ ਸਬਜ਼ੀ ਦੇ ਵਿੱਚੋਂ, ਬੱਚਿਆਂ ਨੂੰ ਚਲਾ ਜਾਏ 'ਤੇ, ਔ ਬਸ ਉਹ ਵਿੱਚੇ ਛੋੜ ਦਿੰਦੇ ਨੇ
ਅੱਛਾ, ਨਈ ਮੇਰੇ ਬੱਚੇ ਤਾਂ, ਐਵੀ ਖਾ ਲੈਂਦੇ ਨ
ਹੂੰ।
ਹਾਂ ਵਧੀਆ, ਵਧੀਆ ਲੱਗਦੀ ਏ ਸਬਜ਼ੀ ਹਾਂ, ਹੋਰ ਘਰ ਸਭ ਠੀਕ ਤਾਡੇ?
ਹਾਂ ਸਭ ਠੀਕ ਏ। 'ਤੇ ਆਣਾ ਤੁਸੀਂ, ਕਦੀ ਲਗਾਣਾ ਚੱਕਰ‌
ਹਾਂਜੀ-ਹਾਂਜੀ ਆਵਾਂਗੀ ਮੈਂ, ਹਾਂ ਅ ਆਵਾਂਗੀ ਹੁਣ ਮੈਂ, ਸੂਟ ਦੇਣ ਆਵਾਂਗੀ, ਪੱਗਾ ਦੇਣ ਆਵਾਂਗੀ
ਹਾਂ।
ਦੱਸ ਦਾਂਗੀ ਤੁਹਾਨੂੰ, ਵੈਸੇ ਅਹ ਫ੍ਰਰੀ ਹੁੰਦੇ ਓ ਤੁਸੀਂ, ਅ ਦਿਨ ਕਿਹੜੇ ਟਾਈਮ ਆਵਾ?
ਹਾਂ ਸ਼ਾਮੀ ਆ ਜਾਣਾ, ਪੰਜ ਛੇ ਵਜੇ ਨਾਲ ਆ ਜਾਣਾ ਤੁਸੀਂ
ਸ਼ਾਮੀ ਆਵਾਂਗੀ, ਜਦੋਂ ਧੁੱਪ ਟਲ ਜੇਗੀ ਨਾ
ਹਾਂ-ਹਾਂ, ਹਾਂ। ਠੀਕ ਐ, ਹਾਂ ਠੀਕ ਐ ਅੱਛਾ ਜੀ। ਸਤਿ ਸ਼੍ਰੀ ਅਕਾਲ ਜੀ।